ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ।
ਬੱਸ ਵਧੀਆ ਜੀ ਤੁਸੀਂ ਸੁਣਾਓ
ਮੈਂ ਵੀ ਵਧੀਆ ਬਸ ਵਧੀਆ ਤੁਸੀਂ ਸੁਣਾਓ ਕੀ ਕਰ ਰਹੇ ਹੋ
ਸਭ ਸਭ ਠੀਕ ਠਾਕ ਕਰਕੇ ਰਹੀ ਹਾਂ। ਥੋੜ੍ਹਾ ਪਿਆਜ਼ ਥੋਮ ਗ੍ਰਾਈੰਡ ਕੀਤਾ ਉਹਨੇ
ਅੱਛਾ ਜੀ ਓਕੇ।
ਸਬਜ਼ੀ ਮੇਰੇ ਹਸਬੈਂਡ ਬਣਾ ਰਹੇ ਨੇ ਕਹਿੰਦੇ ਨੇ ਆ ਸਬ ਜੀ ਮੈਂ ਬਣਾਵਾਂਗਾ
ਯਾਰ ਇਹ ਬਹੁਤ ਵਧੀਆ ਏਦਾਂ ਦੇ ਹਸਬੈਂਡ ਕਿੱਥੋਂ ਮਿਲਦੇ ਜੋ ਕਹਿੰਦੇ ਮੈਂ ਕੋ ਸਬਜ਼ੀ ਬਣਾ ਦਿੰਦਾ ਹਾਂ।
ਹ ਕਿਸਮਤ ਨਾਲ। ਪਰ ਸਬਜ਼ੀ ਉਹਨਾਂ ਨੇ ਇੱਕ ਜਾਂ ਇਹ ਤੇ ਗੱਲ ਠੀਕ ਇਹ ਬਹੁਤ ਅੱਛੀ ਗੱਲ ਹੈ ਪਤਾ ਕੀ ਚੱਕਰ ਹੈ ਕਈ ਵਾਰ ਨਹੀਂ ਵੀ ਮਨ ਕਰਦਾ ਕਈ ਵਾਰ। ਨਹੀਂ ਮਨ ਕਰਦਾ ਤੇ ਕਹਿ ਦੋ ਕਿ ਬਈ ਅੱਜ ਮੇਰਾ ਨਹੀਂ ਮਨ ਹੈ ਤੁਸੀਂ ਕਰਦੋ ਤੇ ਕਰ ਤੇ ਦਿੰਦੇ ਹੈ। ਮੈਂ ਕਹਿ ਦਾਂਗੀ ਨਾ। ਮੇਰਾ ਮਨ ਨੀ ਹੈ ਜਾਂ ਫਿਰ ਅੱਜ ਮੇਰੀ ਹੈਲਥ ਠੀਕ ਨੀ ਹੈ ਤੁਸੀਂ ਕਰਦੋ। ਕਰ ਦੇਣਗੇ ਬਟ ਉਹਨਾਂ ਨੂੰ ਉਹਨਾਂ ਨੂੰ ਮੇਰੀ ਇੱਕ ਹੈਲਪ ਚਾਹੀਦੀ ਹੈ ਸਬਜ਼ੀ ਬਣਾਣੇ ਚ।
ਸਮਾਨ ਕਰਕੇ ਦੇ ਦੋ ਉਹਨਾਂ ਨੂੰ
ਹਾਂ ਬਸ ਆਵਾਜ਼ ਮਾਰਨਗੇ ਹਾਂਜੀ ਤੁਸੀਂ ਪਿਆਜ ਕਰਦੋ ਥੋਮ ਤੁਸੀਂ ਗ੍ਰੈਂਡ ਕਰਦੋ ਅੱਛਾ ਦੂਜੀ ਪਲੇਟ ਤੁਸੀਂ ਟਮਾਟਰ ਕਰ ਦੋ, ਅਦਰਕ ਵੀ ਕਰ ਦੇਣਾ। ਅੱਛਾ ਥੋੜੀ ਚਿੱਲੀ ਵੀ ਕੱਟ ਦੇਣਾ ਚਲੋ ਜੀ ਸਭ ਕੁਛ ਹੋ ਗਿਆ।
ਫ ਰਹਿ ਕੀ ਗਿਆ ਕੜਛੀ ਮਾਰਨੀ
ਅਈਏ ਤ ਸੁਣਾ ਰਹੀ ਹ ਅੱਛਾ ਕੁੱਕਰ ਚ ਬਣਾਵਾਂ ਜਾਂ ਕ ਅ ਕੜਾਹੀ ਚ ਬਣਾਵਾਂ
ਹੂੰ
ਅੱਛਾ ਮੈਂ ਕਹਿ ਦਾਂਗੀ, ਕੁੱਕਰ ਵਿਚ ਬਣਾ ਲੋ, ਅੱਛਾ ਕੱਢ ਦੇ ਫਿਰ ਕੁੱਕਰ, ਅੱਛਾ। ਕਰ ਦਿੱਤਾ, ਵਾਸ਼ ਕਰਦੇ ਯਾਰ, ਵਾਸ਼ ਕਰਦੇ, ਅੱਛਾ ਵਾਸ਼ ਵੀ ਕਰ ਤੈ ਅਗਰ ਕੜਾਹੀ ਚਾਹੀਦੀ ਹੈ। ਕੜਾਈ ਕੱਢਦੇ ਕਿਹੜੀ ਮੋਟੀ ਪਤਲੀ ਛੋਟੀ ਵੱਡੀ ਅੱਛਾ ਕੱਢ ਦੋ ਧੋ ਕੇ ਦੇਦੇ ਹਾਂਜੀ ਹੁਣ ਕੜਾਹੀ ਚੜ੍ਹਾਤੀ ਹੈ ਜੀ ਉੱਪਰ। ਸਮਾਨ ਸਾਰਾ ਗ੍ਰਈੰਡ ਕਰਕੇ ਦਿੱਤਾ ਹੋਇਆ। ਖੂਨ ਬਣੇਗੀ ਜੀ ਸਬਜ਼ੀ, ਚੱਲ ਬਹਿ ਮੈਂ ਤੇਨੂੰ ਸਬਜ਼ੀ ਖਿਲਾਨਾ ਤੇ ਫੇਰ ਮੈਂ ਕਿਹਾ ਮੈਂ ਕਿਹਾ ਸਾਰਾ ਕੰਮ ਤਾਂ ਤੁਹਾਨੂੰ ਮੈਂ ਕਰਕੇ ਦੇ ਦਿੱਤਾ ਭਾਂਡੇ ਵੀ ਦੇ ਤੇ ਏ, ਧੋ ਧਾ ਕੇ। ਮਟੀਰੀਅਲ ਵੀ ਸਾਰਾ ਤੁਹਾਨੂੰ ਬਣਾ ਕੇ ਦਿੱਤਾ ਹੈ ਤੇ ਕੋਈ ਨੀ ਮੈਂ ਲਾ ਲਾਂਗੀ ਹੁਣ ਤੜਕਾ ਵੀ। ਨਹੀਂ ਨਹੀਂ, ਤੂੰ ਠੀਕ ਨਹੀਂ ਐ, ਤੂੰ ਠੀਕ ਨਹੀਂ ਐ, ਤੂੰ ਆਰਾਮ ਕਰ ਮੈਂ ਆਪ। ਤ ਬਣਾ ਕੇ ਖਵਾਣਾ।
ਚਲੋ ਨਹੀਂ ਪਰ ਇਹ ਵੀ ਵਧੀਆ ਯਾਰ ਤੁਹਾਡੇ ਕਿਚਨ ਚ ਖੜੇ ਹੋ ਕੇ, ਇੱਕ ਹੈਲਪਿੰਗ ਹੈਂਡ ਬਣੇ, ਉਹਨਾਂ ਨੂੰ ਇੱਕ ਫੀਲਿੰਗ ਹੈ ਕਿ ਮੈਂ ਬਣਾਉਨਾਂ ਉਹ ਚਾਹਤ ਹੈ ਨਾ ਜੋ ਉਹ ਵੀ ਬਹੁਤ ਐ ਉਹ ਵੀ ਮਤਲਬ ਕੀ ਸਾਡੀ ਲੇਡੀਜ਼ ਨੂੰ ਨਾ ਜ਼ਿਆਦਾ ਨੀ ਚਾਹੀਦਾ ਕੁਛ। ਟੈਨ ਪਰਸੈਂ ਵੀ ਉਦੇ ਕੋਂਟਰ ਵਿਚ ਹਸਬੈਂਡ ਦੇ ਰਹੇ ਨੇ ਨਾ ਅਗਰ ਘਰ ਦੇ ਵਿੱਚ ਜਾਂ ਕਿਚਨ ਚ ਜਾਂ ਬੱਚਿਆਂ ਨੂੰ ਸੰਭਾਲਣ ਚ ਸਾਡੇ ਸ ਬਹੁਤ। ਕਿ ਹਾਂ ਬਾਈ ਠੀਕ ਹੈ ਉਹ ਟੈਨ ਪਰਸੈਂਟ ਨੂੰ ਅਸੀਂ ਸੌ ਪ੍ਰਸੈਂਟ ਚ ਖੁਸ਼ੀ ਲੈ ਲਾਂਗੇ
ਸਹੀ ਗੱਲ, ਬਿਲਕੁਲ ਠੀਕ ਹੈ, ਇਹ ਬਿਲਕੁਲ ਸਹੀ ਗੱਲ ਤੁਸੀਂ ਕਹੀ। ਸਾਨੂੰ ਸੌ ਪ੍ਰਸੈਂਟ ਨੀ ਚਾਹੀਦਾ, ਸਾਨੂੰ ਦਸ ਪੰਦਰਾਂ ਪ੍ਰਸੈਂਟ ਵੀ ਹਸਬੈਂਡ। ਕੋਪਰੇਟ ਕਰਦੇ ਨੇ ਉਹ ਵੀ ਬਹੁਤ ਅੱਛਾ ਹੈ, ਪਰ ਨਹੀਂ ਇਸ ਮਾਮਲੇ ਚ ਮੇਰੇ ਹਸਬੈਂਡ ਥੋੜੇ ਜਿਹੇ, ਚਲੋ ਅਗਰ ਤੁਸੀਂ ਪਰਸੈਂਟੇਜ ਨਿਕਾਲਣ ਦੀ ਗੱਲ ਕੀਤੀ ਤੇ ਇਸ ਚੀਜ਼ ਨਾਲ। ਤੇ ਮੈਂ ਆਪਣੇ ਹਸਬੈਂਡ ਨੂੰ ਥਰਟੀ ਫਾਈਵ- ਫੋਟੀ ਪਰਸੈਂਟ ਦਾਂਗੀ ਇੰਨਾ ਕੰਟਰੀਬਿਊਟ, ਉਹ ਮੈਨੂੰ ਕਰਦੇ ਹੈ, ਮਤਲਬ ਕਿ ਕਈ ਵਾਰ। ਜਿਸ ਤਰ੍ਹਾਂ ਹੈਲਥ ਠੀਕ ਹੁੰਦੀ ਹੁਣ ਅਸੀਂ ਤਿੰਨ ਜਣੇ ਤੇ ਹੈਗੇ ਹਾਂ, ਹਸਬੈਂਡ ਵਾਈਫ ਔਰ ਇੱਕ ਮੇਰੀ ਬੇਟੀ ਆ ਮੇਰੇ ਕੋਲ। ਤੇ ਬਸ ਉਹ ਕਰ ਦਿੰਦੇ ਨੇ ਮੈਨੂੰ ਕਈ ਵਾਰ ਕਹਿੰਦੇ ਨੇ ਚੱਲ ਮੈਂ ਕਰ ਦੇਦਾ ਬਾਕੀ ਕੰਮ ਤੂੰ ਦੇਖ ਲੈ ਤੇ ਇਹ ਇਹਨੇ ਚ ਵੀ ਬੜੀ ਖੁਸ਼ੀ ਹੁੰਦੀ ਹੈ, ਹਾਂ ਆਵਾਜ਼ ਆ ਰਹੀ, ਆ ਰਹੀ। ਵਿੱਚ ਥੋੜ੍ਹੀ ਜਿਹੀ ਰੁਕ ਗ਼ੀ ਸੀ
ਹਾਂ ਉਈ ਯਾਰ, ਪਤਾ ਨੀ ਕਿੱਦਾਂ ਮੋਬਾਇਲ ਡੇਟਾ ਕਨੈਕਟ ਹੋ ਜਾਂਦਾ, ਆਪਣੇ ਆਪ ਹੀ। ਅੱਛਾ- ਅੱਛਾ, ਹਾਂ -ਨਹੀਂ, ਸਹੀ ਕਹਿ ਰਹੇ ਹੋ ਯ।
ਟੱਚ ਨਈ ਠੀਕ ਨੇ ਹੁਣ ਦੇਖੋ ਅੱਜ ਮੈਨੂੰ ਲੱਗ ਰੇਹਾ ਸੀ, ਥੋੜ੍ਹਾ ਜਿੰਨਾ ਆਪਣਾ ਨਾ ਮੇਰੀ ਹੈਲਥ ਨੀ ਸੀ ਠੀਕ ਐ, ਮੈਂਨੂੰ ਕੱਲ ਵੀ ਥੋੜ੍ਹਾ ਫੀਵਰ ਹੋਏਆ। ਅਜ ਵੀ ਮੈਨੂੰ ਫੀਵਰ ਲਗ ਰਿਹਾ ਸੀ ਤੇ ਮੈਂ ਕਿਹਾ ਤੁਸੀਂ ਸਬਜੀ ਬਣਾ ਦੋ ਗੇ। ਐਕਚੁਲੀ ਅੱਜ ਲੈ ਕੇ ਵੀ ਨੋਨ ਵੇਜ ਆਏ ਹੋ ਏ ਤੇ ਨਾਨਵੇਜ ਬਣਾਉਣ ਦੇ। ਸ਼ੌਕੀਨ ਵੀ ਨੇ ਬਹੁਤ ਸ਼ੌਕੀਨ ਨੇ ਤੇ ਕਹਿੰਦੇ ਨੇ ਚਲ ਮੈਂ ਬਣਾ ਦਿੰਨਾ। ਤੇ ਥੋੜਾ ਪਿਆਜ ਵਿਆਜ ਛੀਲੇ ਇਹਨਾਂ ਨੇ। ਮੈਨੂੰ ਥੋੜਾ ਤਰਸ ਵੀ ਆਇਆ ਮੈਂ ਚਲੋ ਮੈਂ ਤੁਹਾਨੂੰ ਗਰਾਇੰਡ ਕਰਕੇ ਦੇ ਦਨੀਆ। ਹੁਣ ਪਿਆਜ ਹੁਣ ਦੇ ਆਈਆਂ ਗਰਾਇੰਡ ਕਰਕੇ ਮੈਂ ਕਿਹਾ ਤੁਸੀਂ ਕਰ ਲਓ ਹਾਂ ਬਣਾ ਕੇ ਬਿਲਕੁਲ ਰੈਡੀ ਕਰਕੇ ਰੈਡੀ ਕਰਕੇ ਲੈ ਆਣਗੇ ਚਲੋ ਲੈ ਆ
ਬਹੁਤ ਵਧੀਆ ਆ ਤੁਹਾਡੇ ਹਸਬੈਂਡ ਇਸ ਵੇ ਚ ਕੋਆਪਰੇਟਿਵ ਨੇ ਕਿ ਉਹ ਤੁਹਾਡੇ ਨਾਲ ਕਿਚਨ ਚ ਆ ਕੇ ਥੋੜਾ ਥੋੜਾ ਹੱਥ ਵਟਾ ਦਿੰਦੇ। ਚਲੋ ਮੈਂ ਬਣਾ ਦਿੰਦਾ ਅੱਜ ਮੈਂ ਬਣਾਉਦਾ ਵਾਂ ਮੇਰੀ ਹਸਬੈਂਡ ਇਸ ਵੈ ਚ ਕੋਆਪਰੇਟਿਵ ਏ ਕਿ ਅਗਰ ਮੈਂ ਕਹਾਂਗੀ ਕਿ ਅੱਜ ਮੈਂ ਠੀਕ ਨੀ ਆ ਜਾਂ ਯਾਰ ਅ ਤਬੀਅਤ ਠੀਕ ਨੀ ਹੈ ਮਨ ਨੀ ਹੈ ਜਾਂ ਅੱਜ ਕੁੱਛ ਘਰ ਦਾ ਨੀ ਖਾਣਾ। ਫਿਰ ਉਹ ਕਹਿਣ ਕੇ ਚਲੋ ਕੁਛ ਬਾਹਰੋਂ ਖਾ ਆਂਦੇ ਆ, ਉਹ ਫੇਰ ਉਹ ਮਤਲਬ ਕਿ ਕਿਚਨ ਵਾਲੀ ਸਾਈਡ ਨੀ ਆਉਂਦੇ, ਕਦੀ ਜਿੱਦਾਂ ਬਣਾ। ਇਨ੍ਹਾਂ ਨੂੰ ਸ਼ੌਂਕ ਨੀ ਹੈ ਬਣਾਣ ਬਨੁਣ ਦਾ। ਉਹ ਕਹਿਣਗੇ ਚੱਲ ਕੋਈ ਨੀ, ਮੈਂ ਬਾਹਰੋਂ ਮੰਗਵਾ ਲੈਂਦਾ ਵਾਂ। ਹਾਂ ਜਾਂ ਕੁੱਝ ਖਾ ਆਂਦੇ ਆ ਚਲੋ ਬਾਹਰ ਫੇਰ ਅਸੀਂ ਏਦਾ ਸਾਡਾ ਏਦਾ ਚੱਲ ਜਾਂਦਾ।
ਵੈਸੇ ਦੇਖਿਆ ਜਾਏ ਨਾ ਹਾਂ ਦੇਖਿਆ ਜਾਏ ਨਾ ਇਹ ਵੀ ਹਸਬੈਂਡ ਦੇ ਕੋਆਪਰੇਟਿਵ ਹੋਨ ਦਾ ਇਕ ਵੀ ਹੈਗਾ ਕਿ ਬਈ ਅਗਰ ਹਸਬੈਂਡ ਚਲੋ ਕਿਚਨ ਚ ਨਹੀਂ ਇੰਟਰਸਟ ਹ ਕੋਈ ਗੱਲ ਨਹੀਂ। ਤੇ ਉਹ ਤੁਹਾਨੂੰ ਬਾਹਰ ਲੈ ਜਾਂਦੇ ਨੇ ਜਾਂ ਪਰ ਪਵਾ ਲੈਂਦੇ ਨੇ ਕੀ ਕਰਦਾ ਸਾਥ ਚਾਹੀਦਾ ਹਸਬੈਂਡ, ਕਿਸੀ ਵੀ ਤਰੀਕੇ ਨਾਲ ਹੋਏ ਕੋਆਪਰੇਟਿਵ ਹੋਣਾ ਚਾਹੀਦਾ। ਇਕ ਫੈਮਲੀ ਸਪੋਰਟਿੰਗ ਹੋਏ ਹਸਬੈਂਡ ਕੋਪਰੇਟਿਵ ਹੋਏ ਤੇ ਸਮਝੋ ਬਸ ਇਸ ਤੋਂ ਜਿਆਦਾ ਜਨਾਨੀ ਕੁਛ ਮੰਗਦੀ ਨਹੀਂ ਹੈ ਉਹ ਕਹਿੰਦੀ ਠੀਕ ਹ ਇਹ ਬਹੁਤ ਵਧੀਆ
ਹਾਂ ਐ ਏਨੋਫ ਹੈ ਲੇਡੀਜ਼ ਮੇ ਕਿਹਾ ਨਾ ਜਾਦਾ ਡੀਂਮਾਂਡਿੰਗ ਨੀ ਹੈਗਿਆਂ। ਹਾਂ ਉਹਨਾਂ ਨੂੰ ਸੂਟ ਬੂਟ ਚਾਹੀਦੇ ਨੇ ਉਹ ਉਹ ਹਲੇ ਇਕ ਅਲਗ ਡਿਮਾਂਡ ਹੈ। ਉਹ ਇਕ ਅਲਗ ਡਿਮਾਂਡ ਜੈ ਸੂਟਾਂ ਬੁਟਾਂ ਵਾਲੀ। ਓਹ ਸ਼ੌਂਕ ਹੈ ਪਰ ਕਿ ਗੱਲ ਇਹ ਹੈ ਕਿ ਹਸਬੈਂਡ ਤੋ ਇਹ ਚੀਜ਼ਾਂ ਚਾਹੀਦੀਆਂ, ਤੇ ਉਹ ਇੱਕ ਮਿਨੀਮਮ ਹੀ ਹੈਗੀ ਹਾਂ ਵੀ ਇੰਨਾ ਕਰ ਦੈਟ ਈਜ ਇਨ ਅਫ ਜ਼ਦਾ ਨੀ,
ਹਾਂ, ਚਲੋ ਇਨਾ ਵੀ ਬਹੁਤ ਐ, ਅੱਛਾ ਕਈ ਵਾਰ ਐਸਾ ਹੁੰਦਾ। ਕਈ ਵਾਰ ਬੱਚੇ ਛੋਟੇ ਹੁੰਦੇ ਆ, ਜਦੋਂ ਮੰਨ ਲਓ ਕਈ ਵਾਰ। ਚ ਇਕ ਦੋ ਸਾਲ ਦਾ ਗੈਪ ਹੋਏਗਾ, ਜਾਂ ਥੋੜਾ ਘੱਟ ਥੋੜਾ ਜਿਆਦਾ ਤਾਂ ਵੀ ਨਾ ਕਹਿਦੀ ਹੈਸਵੇਡ ਦੀ ਕਾਰਪੋਰੇਸ਼ਨ ਵੀ ਬਹੁਤ ਜਿਆਦਾ ਹੁੰਦਾ ਜੀ। ਕਈ ਕਰਦੇ ਨੇ ਕਈ ਬਿਲਕੁਲ ਨਹੀਂ ਕਰਦੇ ਕਈ ਕਰਦੇ ਨੇ, ਕਈ ਕਰਦੇ, ਦੇਖੋ ਤੁਸੀਂ ਦੇਖੋ, ਇਸ ਤਰਾਂ ਕਹਿੰਦੇ। ਕੀ ਕਰ ਸਕਦੇ ਆ ਤੇ, ਤੁਹਾਡੇ ਘਰ ਤੇ ਨਹੀਂ ਐ।
ਗੁੜੀਆ ਹੈਗੀ ਨਾ ਮੇਰੀ, ਅਜੇ ਨਾ ਉਹ ਨਾ ਇਦਾਂ ਨਹੀਂ ਕਿ ਕਿਦਾ। ਕਰਨ ਮੇਰੇ ਹਸਵੇਡ ਵੀ ਕਰਦਾ, ਸਾਨੂੰ ਪਤਾ ਕਿ ਮੰਮਾ, ਪਾਪਾ ਦੇਖ ਲੈ। ਤੇ ਉਹ ਨਾ ਥੋੜੇ ਜਿਹੇ ਈਜ਼ੀ ਰਹਿੰਦੇ, ਆ ਮੈਂ ਕਦੀ ਕਵਾਂਗੀ ਕਿ ਯਾਰ ਮੈਂ ਰਾਤੀ ਸੁੱਤੀ ਨਹੀਂ ਆ। ਹੁਣ ਪਲੀਜ਼ ਮੈਨੂੰ ਸਵੇਰੇ ਸੋਹਣਾ, ਤੁਸੀਂ ਤੁਸੀਂ ਦੇਖੋ ਗੁੜੀਆ ਨੂੰ ਕਿਉਂਕਿ ਕਰਨਗੇ, ਮੇਰੇ ਕੋਲੋਂ ਲੈ ਜਾਣਗੇ ਮੈਨੂੰ ਤਾਂ ਤੁਸੀਂ ਕਰ ਦੇਣਗੇ। ਮੰਮੀ ਪਾਪਾ ਕੋਲ ਲੈ, ਜਾਣਗੇ ਕੀ ਆਪ ਦੇਖੋ ਇਸਕੋ। ਉਸਕੋ ਸੋਨਾ ਹੀ ਨਹੀਂ ਹੈ, ਮੈਂ ਦੇਖਤਾ ਰਹਾ ਹੂੰ ਉਠ, ਉਠ ਕੇ ਉਸਕੋ ਫੀਡ ਦੇਤੀ ਰਹੀ ਐ। ਅਬ ਵੋ ਸੋਏਗੀ ਥੋੜੀ ਦੇਰ, ਤੇ ਫੇਰ ਚਲੋ ਇੱਦਾਂ ਕਰਦੇ, ਕਿ ਮੰਮੀ ਪਾਪਾ ਹੁੰਦੇ ਆਦੇ ਬਟ ਹਾਂ ਇਹ ਵੀ ਹੈ, ਜਦੋਂ ਮੰਮੀ ਪਾਪਾ ਕਿਧਰੇ ਬਾਹਰ ਹੋਣਗੇ, ਨਾ ਫਿਰ ਉਹਨੂੰ ਹੈਂਡਲ ਕਰ ਲੈਣਗੇ। ਫੇਰ ਉਹਨਾਂ ਨੂੰ ਪਤਾ ਕਿ ਰੋਟੀ ਖਾਣੀ ਹੈ, ਹਾਂ ਉਹ ਵਕਤ ਕਰ ਲੈਣ ਮੈਨੂੰ ਉਈਓ, ਉਈਓ ਟਾਈਮ ਤੇ ਡਰ ਲੱਗਦਾ ਕਿ, ਹੁਣ ਮੇਰੇ ਪੇਰਟਸ ਮੇਰੇ ਬਾਹਰ ਜਾਣਗੇ। ਅ ਕੈਨੇਡਾ ਤੇ ਮੈਨੂੰ ਉਨਾ ਹੀ ਹੁੰਦਾ ਪਿਆ ਕਿ ਮੈਂ ਹੁਣ ਮੇਨਜ ਕਰਾਂਗੀ, ਕਿਉਂਕਿ ਕਰਨ ਨੂੰ ਤਾਂ ਹੈਬਿਟ ਹੈ ਨਹੀਂ ਉਹਨਾਂ ਨੂੰ ਇਹ ਤਸ ਨੂੰ ਫੜ ਹਾਂ ਉਹ ਮੈ ਏਦਾਂ ਹੈ, ਕਿ ਪਿਆਰ ਦੁਰ ਕਰਦੇ ਰਹਿੰਦੇ ਆ, ਬਟ ਉਹ ਪੜਾਈ ਚੇਂਜ ਕਰਨਾ ਧਾ ਫੇਰ ਉਹ ਸਭ ਕਹਿੰਦੇ ਮੇਰੇਸੇ ਨਹੀਂ ਹੋਗਾ ਮੁਝੇ ਡਰ ਲੱਗਦਾ ਮੁਝੇ ਇਹ ਹੋਤਾ ਤੇ ਉਹ ਆਹਿਸਤਾ, ਅਹਿਸਤਾ ਹੁਣ ਆ ਰਹੇ ਨੇ ਪਾ ਰਹੇ ਨੇ ਹੈਬਿਟ ਆਪਣੇ ਆਪ ਨੂੰ ਖੁਦ ਕਰ ਰਹੇ ਨੇ ਹੁਣ ਕਈ ਵਾਰੀ ਨੈਪਿਊਰ ਚੇਜ ਕਰ ਦੇਣਗੇ ਮੈਂ, ਵਾਟਰ ਫੜਾ ਗਈ ਸੀ, ਮੈਂ ਕਿਹਾ ਪਿਲਾਓ ਦੋ ਦੂਸੇ ਫਿਰ ਪਿਲਾਇਆ ਮਮੀ ਘਰ ਰਹਿਣਾ ਸੀ। ਤੇ ਪਤਾ ਹੁਣ ਸੈਕਿੰਡ ਆਪਸ਼ਨ ਕੋਈ ਨਹੀਂ ਐ, ਮੈਂ ਰੋਟੀ ਬਣਾਣੀ ਐ, ਤੇ ਰੋਟੀ ਦਿਖਾਣੀ ਐ ਨਾ।
ਅੱਛਾ ਉਹ ਤੇ ਆਈ ਈ ਐ, ਚਲੋ ਇਸੇ ਬਾਹਨੇ। ਇਸੇ ਬਹਾਨੇ ਸਹੀ
ਹਾ, ਹਾਂ ਕਾਫ਼ੀ ਚੀਜ਼ਾਂ ਸਿੱਖ ਰਹੇ ਨੇ ਫਿਰ ਮੈਂ ਵਾਸ਼ਰੂਮ ਚ ਅਗਰ ਨਵਾਉਣ ਜਾਂਦੀ ਆ, ਫਿਰ ਮੈਂ ਮੈਨੂੰ ਕਹਿਦੀ ਮੈਂ ਆਊਂ ਮੈਂ ਕਰੂੰ ਹੈਲਪ ਅਛਾ, ਮੈਂ ਕਹਿੰਦੀ ਹਾਂ ਆ ਜਾਓ, ਹੋਰ ਹੁਣ ਉਹੀ ਨਾ ਹੁਣ ਥੋੜੀ ਚੀਜ਼ਾਂ ਸੈੱਟ ਚੱਲ ਹੋ ਰਹੀਆਂ।
ਅੱਛਾ, ਅੱਛਾ ਹੋ ਜਾਂਦਾ।
ਹੋ ਜਾਂਦੀ ਹੈ।
ਹਾਂ ਐਸਾ ਤਾ ਹੋ ਜਾਂਦਾ ਚਲੋ, ਇੰਨਾ ਵੀ ਬਹੁਤ ਹੈ। ਇੱਕ ਦੂਜੇ ਦੀ ਪਰੇਸ਼ਾਨੀ ਨੂੰ ਸਮਝ ਲਓ। ਚਲੋ ਉਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਚੱਲਦਾ ਹੈ, ਇੱਕ ਦੂਜੇ ਦੀ ਪਰੇਸ਼ਾਨੀ ਨੂੰ ਸਮਝ ਕੇ ਇੱਕ ਦੂਜੇ ਦਾ ਸਾਥ ਦੇ ਆ ਹੋਰ ਕੀ ਚਾਹੀਦਾ ਹੈ। ਇਹਨਾ ਵੀ ਬਹੁਤ ਹੈ, ਇਹਨਾ ਵੀ ਬਹੁਤ ਹੈ ਚਲੋ ਜਦੋ ਤੁਹਾਡੇ ਮੰਮੀ ਪਾਪਾ ਜਾਣਗੇ ਤਾਂ ਸ਼ਾਇਦ ਥੋੜ੍ਹਾ ਜਿਨਾ ਹੋਰ ਇੰਪਰੂਵ ਕਰਨ ਆਪਣੇ ਆਪ ਨੂੰ ਕਿ ਬਈ ਬੱਚਾ ਵੀ ਹੈ, ਘਰ ਦਾ ਕੰਮ ਵੀ ਹੈ, ਸਭ ਕੁਛ ਮੈਨੇਜ ਕਰਨਾ। ਤਾਂ ਫੇਰ ਥੋੜਾ ਹੋਰ ਬੰਦਾ ਕਰਦਾ। ਐਸੀ ਗੱਲ ਨਹੀ ਕੁਛ ਇਨਸਾਨ ਨਾ ਕਰਦੇ ਕਰਦੇ ਸਿੱਖ ਲੈਂਦਾ। ਆਪਣੀ ਗ੍ਰਿਸਤੀ ਨੂੰ ਵਿੱਚ ਜਦੋਂ ਵੜਦਾ ਨਾ ਅੰਦਰ ਤਾਂ ਫਿਰ'ਆਇਸਤਾ ਆਇਸਤਾ ਉਹਦੇ ਵਿਚ ਚੇਂਜਿਸ ਬਦਲਾਵ ਆਉਂਦੇ ਹੀ ਆਉਂਦੇ ਨੇ ਕੋਪਰੇਟਿਵ ਵੀ ਹੁੰਦੇ ਹੈ ਕਈ, ਅੱਜ ਕੱਲ੍ਹ ਦੇ ਮੁੰਡੇ ਵੈਸੇ ਚਲੋ ਥੋੜੇ
ਅੱਜ- ਕੱਲ, ਹਾਂ ਮੈਂ ਦੇਖ ਰੀਆਂ ਅੱਜ ਕਲ ਦੇ ਮੁੰਡੇ, ਉਹ ਇੱਕ ਸੈਕਿੰਡ ਮਦਰ ਬਣੇ ਹੋਏ ਨੇ ਉਹਨਾਂ ਨੂੰ ਵੀ ਬਹੁਤ ਕੁਛ ਪਤਾ ਹੈ, ਅੱਛਾ ਲੱਗਦਾ ਹੈ ਕਾਫ਼ੀ ਮੈਂ ਜਗ੍ਹਾ ਦੇਖਦੀ ਹਾਂ। ਕਿ ਜਦੋਂ ਮੈਂ ਦੇਖਦੀ ਹਾਂ ਉਹ ਬੋਟਲ ਬਣਾ ਰਹੇ ਨੇ ਈਵਨ ਮੇਰੇ ਹਸਬੈਂਡ ਵੀ ਇੱਕ ਮੇਰੀ ਗੁੜੀਆ ਦੀ ਬੋਟਲ ਬਣਾ ਦਿੰਦੇ ਆ ਉਹਦਾ ਅਹ ਆਪਾਂ ਦੁੱਧ ਦਿੰਦੇ ਆ ਜਦੋਂ ਤੇ, ਕਈ ਵਾਰੀ ਉਹ ਨਹੀਂ ਸੈਟਲ ਹੁੰਦੀ ਤੇ ਉਹ ਮੈਂ ਉਹਨੂੰ ਥੋੜਾ ਸੈਟਲ ਕਰ ਰਹੀ ਹੁੰਦੀ ਆ ਤੇ ਫਟਾਫਟ ਉਹਦੀ ਬੋਟਲ ਬਣਾ ਦੇਣਗੇ ਮੈਂ ਬਾਹਰ ਵੀ ਦੇਖਦੀ ਹਾਂ। ਕਾਫੀ ਮੁੰਡੇ ਨੇ ਕਿ ਏਦਾਂ ਆਪਣੀ ਵਾਈਫ ਨਾਲ ਫੁਲੀ ਕੋਪਰੇਟਿਵ ਹੁੰਦੇ ਆ। ਕਿ ਹਾਂ ਉਹਨਾਂ ਨੂੰ ਈਵਨ ਦੁੱਧ ਪਿਲਾ ਕੇ ਸੁਆਹ ਵੀ ਦਿੰਦੇ ਹੈ। ਸੁਆਹ ਵੀ ਦਿੰਦੇ ਹੈ, ਕਈ ਵਾਰੀ ਮਦਰਸ ਬਾਹਰ ਹੁੰਦੇ ਆ ਕੋਈ ਆਫਿਸ ਅੱਜ ਤੁਹਾਨੂੰ ਪਤਾ ਦੋਨੋ ਵਰਕਿੰਗ ਨੇ ਤੇ, ਕਈ ਵਾਰੀ ਅਗਰ ਲੇਡੀ ਆਫਿਸ ਚ ਹੈ। ਤੇ ਹਸਬੈਂਡ ਬੱਚੇ ਨੂੰ ਦੇਖ ਰਿਹਾ, ਔਰ ਦੇਖਦਾ ਬਹੁਤ ਅੱਛੇ ਤਰੀਕੇ ਨਾਲ ਮੇਰੀ ਆਪਣੀ ਕਿੰਨੀ ਕਲੀ ਤੇ ਏਦਾਂ ਦੀਆਂ ਉਹ ਆਫਿਸ ਆਈਆਂ ਹੁੰਦੀਆਂ ਤੇ ਬੱਚੇ ਫੇਰ ਹਸਬੈਂਡ ਕੋਲ ਹੁੰਦੇ ਮੈਂ ਕਿਹਾ ਮੈਂ ਕਹਿੰਦੀ ਉਹ ਦੇਖ ਲੈਂਣਗੇ ਕਹਿੰਦੇ ਆ ਹਾਂ ਦੇਖ ਦੇਖ ਲੈਂਗੇ, ਮੈਂ ਉਨ ਕੋ ਸਭ ਕੁਛ ਦੇ ਕਰ ਆ ਗਈ ਹੂ ਵੋ ਵ ਸਭ ਦੇਖ ਲੈਂਗੇ।
ਟਾਈਮ ਬਦਲ ਰਿਹਾ ਵੈਸੇ ਹੈਨਾ, ਤੁਸੀਂ ਦੇਖਿਆ ਹੈਗਾ ਟਾਈਮ ਬਦਲ ਰਿਹਾ। ਸੋਚ ਬਦਲ ਰਹੀ ਹੈ। ਅੱਛਾ ਪਹਿਲਾਂ ਮੁੰਡਿਆਂ ਚ ਬੜੀ ਮੈਨਿਜ਼ਮ ਸੀ ਹੁਣ ਨੀ ਹੁਣ ਬੱਚੇ ਸਮਝਦਾਰ ਨੇ। ਮੁੰਡੇ ਵੀ ਸਮਝਦੇ ਆ ਚੀਜ਼। ਕਿ ਬਈ ਯਾਰ ਬੱਚਾ ਜਿੰਨਾ ਕੁ ੳਦਾ ਓਨਾ ਮੇਰਾ ਵੀ ਹੈ। ਕੋਪਰੇਟ ਕਰਦੇ ਵੈਸੇ ਅੱਛੀ ਗੱਲ ਹੈ ਬਹੁਤ ਅੱਛੀ ਗੱਲ ਹੈ ਬਸ ਅੱਛੀ ਗੱਲ ਅੱਜ ਕੱਲ੍ਹ ਹਮ ਪਿਆ ਪਿਆ। ਹੋਰ ਸਭ ਸੁਣਾਓ, ਬੇਟਿਆਂ ਠੀਕ ਹੈ ਤੁਹਾਡੀ ਛੋਟੀ?
ਹਾਂ ਉਹ ਵੀ ਵਧੀਆ ਠੀਕ ਹੈਗੀ ਹੈ, ਖੇਲ ਰਹੀ ਹੈ।
ਹਾਂ ਚਲੋ ਠੀਕ, ਚਲੋ ਕਰਨਾ ਦੁਬਾਰਾ ਫੋਨ ਤੁਸੀਂ ਕਰਦੇ ਬੜੇ ਘੱਟ।
ਨਹੀਂ -ਨਹੀਂ ਮੈਂ ਕਰਾਂਗੀ, ਮੈਂ ਕਰਾਂਗੀ ਹਾਂਜੀ।
ਹਾਂ ਚਲੋ ਠੀਕ ਹੈ, ਠੀਕ ਹੈ, ਓਕੇ, ਓਕੇ।